ਹਾਂਜੀ ਸਤਿ ਸ੍ਰੀ ਅਕਾਲ ਜੀ,
ਹਾਂਜੀ ਕੀ ਹਾਲ ਐ?
ਵਧੀਆ-ਵਧੀਆ ਤੁਸੀਂ ਸੁਣਾਓ ਕੀ ਕਰ ਰਹੇ ਹੋ।
ਬਸ ਮੈਂ ਵੀ ਵਧੀਆ ਬਸ ਬੈਠੀ ਵੀ ਸੀ ਲੇਟੀ ਸੀ ਮੈਂ ਕਿਹਾ ਚੱਲ ਕਰਾਂ ਯਾਦ
ਅੱਛਾ ਅੱਛਾ ਕਿੰਨਾ ਟਾਈਮ ਹੋ ਗਿਆ ਤੁਸੀਂ ਗੱਲ ਹੀ ਨੀ ਕਰਦੇ ਕਦੇ ਫੋਨ ਹੀ ਨੀ ਕੀਤਾ ਮੈਂ ਵੀ ਤੁਹਾਨੂੰ ਇਨਾ ਟਾਈਮ ਤੋਂ ਬਸ ਮੈਂ ਸ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ। ਬਟ ਤੁਹਾਨੂੰ ਪਤਾ ਟਾਈਮ ਹੀ ਨਹੀਂ ਮਿਲਦਾ, ਨਾ ਸਾਰਾ ਦਿਨ ਐਵੇਂ ਬਿਜ਼ੀ ਸ਼ਡਿਊਲ ਹੈ।
ਤਾਂ ਹੀ ਉਹ ਤਾਂ ਮੇਰਾ ਰੋਲਾ ਐ। ਇੰਨਾ ਬਿਜੀ ਰਹਿਣ ਲੱਗ ਗਈਆਂ। ਪਤਾ ਹੀ ਨਹੀਂ ਲੱਗਦਾ ਟਾਈਮ ਜਾ ਕਿੱਥੇ ਰਿਹਾ ਵ,
ਹਾਂਜੀ ਹਾਂਜੀ ਬਿਲਕੁਲ ਜੀ ਪਤਾ ਕੀ ਗੱਲ ਤਾ, ਆਪਾਂ ਨਾ ਮੇਰਾ ਤੇ, ਕੰਮ ਨਾ ਆਪ ਬੁਟੀਕ ਦਾ ਤੇ ਉਹਦੇ ਚੱਕਰ ਵਿੱਚ ਮੈਂ ਸਾਰਾ ਦਿਨ ਨਾ ਮਤਲਬ ਮੇਰਾ ਐਵੇਂ ਨਿਕਲ ਜਾਂਦਾ ਐ। ਟੇਲਰ ਦੇ ਉੱਤੇ ਦੇਖਣਾ ਪੈਂਦਾ ਆਪਣਾ ਕੰਮ ਕਰਵਾਣਾ ਹੁੰਦਾ ਨਾ ਤੇ ਮੈਂ ਸਗੋਂ। ਸਹਾਨੂੰ ਫੋਨ ਕਰਨਾ ਸੀ ਮਤਲਬ ਸੰਡੇ ਨੂੰ ਅਗਲੇ ਨੈਸਟ ਸਡੇ ਨੂੰ ਸੁਖਮਣੀ ਸਾਹਿਬ ਦਾ ਪਾਠ ਕਰਾਣਾ ਸੀ। ਤੇ ਮੈਂ ਕਿਹਾ ਚਲੋ ਤੁਹਾਨੂੰ ਬੁਲਾਵਾਂ ਤਿੰਨ ਤੋਂ ਪੰਜ
ਅੱਛਾ। ਕੀ, ਅੱਛਾ, ਨਹੀਂ ਕੀ ਕੋਈ ਹੈ। ਕੋਈ ਤਿੰਨ
ਨਹੀਂ -ਨਹੀਂ ਬਸ ਨਾ ਸ਼ੁਕਰਾਨਾ ਕਰਨਾ ਸੀ। ਗੁਰੂ ਸਾਹਿਬ ਦਾ ਤਾਂ ਕਰਕੇ
ਪਾਠ ਵੀ ਦੇਖੋ ਬਹੁਤ ਜ਼ਰੂਰੀ ਕਰਵਾਉਣਾ ਚਾਹੀਦਾ।
ਹਾਂ। ਹਾਂਜੀ, ਬਿਲਕੁਲ ਪਰ ਹਾਂਜੀ- ਹਾਂਜੀ ਉਹੀ ਨਾ ਬਸ ਕਿੰਨਾ ਟਾਈਮ ਹੋ ਗਿਆ। ਮੈਂ ਤੁਹਾਨੂੰ ਕਰ ਹੀ ਸੀ ਫੋਨ ਹੋਰ ਸੁਣਾਓ, ਘਰ ਪਰਿਵਾਰ ਸਭ ਵਧੀਆ
ਹਾਂਜੀ। ਸਭ ਵਧੀਆ ਨਾਲ ਨੇ ਤੁਹਾਨੂੰ ਮੈਂ ਦੱਸਣਾ ਵੀ ਸੀ। ਤੁਸੀਂ ਜਿਹੜੇ ਮੇਰੇ ਸੂਟ ਸਟਿੱਚ ਕੀਤੇ ਸੀ। ਬਹੁਤ ਅੱਛੀ ਫਿਟਿੰਗ ਆਈ ਸੀ ਮੈਨੂੰ ਨਾ
ਅੱਛਾ। ਹਾਂ, ਉਹ ਨਾ ਪਤਾ ਕੀ ਭੈਣ ਜੀ ਤੁਹਾਡੇ ਨਾ ਫੈਬਰਿਕ ਬੜਾ ਅੱਛਾ ਸੀ। ਮਤਲਬ ਪਿਓਰ ਕੋਟਨ ਸੀ। ਨਾ ਤੁਹਾਨੂੰ ਪਤਾ ਕੋਟ ਜਿੰਨਾ ਵਧੀਆ ਫੈਬਰਿਕ ਹੋਏਗਾ ਨਾ ਅਓਨੀ ਅੱਛੀ ਫਟਿੰਗ ਆਏਗੀ। ਹੁਣ ਕੁਛ ਫੈਬਰਿਕ ਐਸੇ ਹੁੰਦੇ ਨੇ, ਜਿਹਨਾਂ ਦੀ ਫਿਟਿੰਗ ਬੜੀ ਔਖੀ ਹੁੰਦੀ। ਤੁਸੀਂ ਲਗਾ ਲਓ ਟਾਫ- ਟਫ ਫੈਬਰਿਕ ਆਂਦਾ ਹੈ। ਉਹਦੀ ਨਾ ਫਿਟਿੰਗ ਹੀ ਨਹੀਂ ਆਉਂ ਬਿਲਕੁਲ ਵੀ ਫਿਰ ਉਹਦੇ ਲਈ ਕਸਟਮਰ ਸੋਚਦਾ ਹੈ। ਕਿ ਟੇਲਰ ਦੀ ਗ ਬਟ ਉਹਨਾਂ ਨੂੰ ਹਾਂ, ਹਾਂ ਹੁਣ ਦੇਖ ਮੈਂ ਹਾਂ, ਮੈਂ ਹੁਣ ਤੁਹਾਡਾ ਕੋਟਨ ਦਾ ਸੂਟ ਵੀ ਸਟਿਚ ਕਰ ਰਿਹਾ ਤੇ ਮੈਂ ਹੁਣ ਤੁਹਾਡਾ ਟਾਫੇ ਦਾ ਸੂਟ ਵੀ ਸਟ ਕਰ ਰਿ ਕੋਟਨ ਦੀ ਤੁਹਾਨੂੰ ਪਰਫੈਕਟ ਫਿਟਿੰਗ ਆ ਰਹੀ ਟਾਫੇ ਚ ਤੁਹਾਨੂੰ ਗੜਬੜ ਤੇ ਸਟਿਚਿੰਗ ਵਿੱਚ ਗੜਬੜ ਨਹੀਂ ਹੈ ਉਸ ਫੈਬਰਿਕ ਵਿਚ ਗੜਬੜ ਹੁੰਦੀ ਹੈ।
ਹਾਂਜੀ -ਹਾਂਜੀ ਕਿਹਾ ਤੇ ਹੈ। ਹੋਣਾ ਵੀ ਉਹ ਇੱਕ ਮੇਰਾ ਔਇੰਜ ਸੂਟ ਸੀ। ਮੈਂ ਤੁਹਾਨੂੰ ਦੱਸ ਇੱਕ ਮੇਰਾ ਕੱਪੜਾ ਸੀ। ਮੈਂ ਬੜਾ ਮਹਿੰਗਾ ਸੂਟ ਲਿੱਤਾ ਸੀ। ਉਹ ਤੇ ਮੈਂ ਕਿਸੇ ਟੇਲਰ ਕੋਲ ਸਵਾਇਆ। ਤੇ ਚਲੋ ਪਹਿਲੇ ਤਾਂ, ਮੈਂ ਪਾਇਆ ਅਹ ਚਲੋ ਥੋੜ੍ਹਾ- ਥੋੜ੍ਹਾ ਖੁੱਲਾ ਸੀ। ਜਦੋਂ ਮੈ ਟਾਈਟ ਕੀਤਾ। ਫਿਰ ਮੈਨੂੰ ਬੜੀ ਟਾਈਟ ਹੋ ਗਿਆ। ਸਮਝ ਨਾ ਆਏ ਖੁੱਲਾ ਕੀਤਾ ਤੇ ਜੈਦਾ ਹੀ ਖੁੱਲਾ ਹੋ ਖੁਲਣ ਬੰਦ ਦੇ ਉਹ ਸਾਰੇ ਵਿਕਦੇ ਪਏ ਸੀ। ਤੁਸੀਂ ਮਤਨਬ ਕਿ ਮੇਰਾ ਸਾਰਾ ਸੂਟ ਖਰਾਬ ਪਿਆ ਸੀ। ਫਿਟਿੰਗ ਵੀ ਨੀ ਸੈੱਟ ਕਰਦੀ ਰ ਕਈ ਕੱਪੜੇ ਐਸੇ ਹੁੰ ਜਿਹੜੇ ਇੱਕੋ ਵਾਰੀ ਫਟਿੰਗ ਆ ਸਕਦੇ ਨੇ ਇੰਨੀ ਵਧੀਆ
ਹਾਂ। ਬਿਲਕੁਲ- ਬਿਲਕੁਲ ਪਤਾ ਕੀ ਗੱਲ ਨਾ ਕੱਪੜੇ -ਕੱਪੜੇ ਦਾ ਹਿਸਾਬ ਹੁੰਦਾ। ਹੁਣ ਤੁਸੀਂ ਸਮਝਦੇ ਤੁਸੀਂ ਖੁਦ ਵੀ ਸਟਿਚ ਕਰਦੇ ਸੀ। ਹਨਾ ਪਹਿਲੇ ਚਲੋ, ਹੁਣ ਤਾਂ ਤੁਸੀਂ ਬੇਟੀ ਕਰਕੇ ਨੀ ਕਰ ਰਹੇ ਹੋਦੇ ਗੁੜੀਆਂ ਕਰਕੇ ਬਟ ਪਹਿਲੇ ਜਦੋਂ ਤੁਸੀਂ ਕਰਦੇ ਸੀ। ਤੁਹਾਨੂੰ ਵੀ ਪਤਾ ਕੀ ਕਾਫ਼ੀ ਮਤਲਬ ਮਿਹਨਤ ਹੁੰਦੀ ਹੇ, ਕੋਈ ਨ ਚਲੋ ਤੁਸੀਂ ਮੈਨੂੰ ਭੇਜ ਦੇਣਾ ਹੋਰ ਜਿਹੜੀ ਤੁਸੀਂ ਸਟਿਚ ਕਰਾਣੇ ਹੁੰਦੇ। ਤੁਹਾਡਾ ਤੇ ਘਰ ਵਾਲਾ ਹਿਸਾਬ ਅਸੀ ਕੋਈ ਟੈਸ਼ਨ ਨਾ ਲੈਣਾ। ਸਟੀਚਿੰਗ ਵਗੈਰਾ ਦੀ
ਤੁਹਾਡੇ ਨਾਲ ਤਾਂ ਮੈਨੂੰ ਕੋਈ ਟੈਸ਼ਨ ਨਹੀਂ ਕੁ ਚੱਲਦਾ ਹੀ ਰਹਿੰਦਾ ਆ ਹਾਂਜੀ ਸਭ
ਅੱਛਾ ਅੱਛਾ ਹਾਂ ਬਸ ਮੈਂ ਵੀ ਨਾ ਅੱਜ ਮੈਂ ਵੀ ਜਦੋਂ ਸੰਡੇ ਨੂੰ ਪਾਠ ਕਰਾਣਾ- ਤੇ ਪੰਜਾਬ ਤੋਂ ਨਾ ਉਹ ਮੰਗਾਈਆਂ ਸੀ ਮੈਂ ਆਪਣਾ ਮਿਠਾਈਆਂ ਤੇ ਉਹ ਹੁਣ- ਪੰਜਾਬ ਤੋਂ ਮੈਂ ਔਡਰ ਕਰ- ਇਕੱਠਾ ਹੀ ਮਤਲਬ ਅਹ ਨਾ ਮੈਂ ਸ਼ੁਕਰਾਨੇ ਦਾ- ਸ਼ੁਕਰਾਨਾ ਸੀ ਨਾ ਗੁਰੂ ਸਾਹਿਬ ਦਾ ਕਰਨਾ ਸੀ ਅਸੀਂ ਦੁਕਾਨ ਪਾਈ ਸੀ ਨਾ ਪਿੱਛੇ ਜਿਹੀ ਕੱਪੜਿਆਂ ਦੀ ਤੇ ਹੁਣ ਪਾਠ- ਕਰਾ ਕੇ ਨਾ ਸ਼ੁਕਰਾਨਾ ਕਰਨਾ- ਅਤੇ ਫਿਰ ਜਿਹੜੇ ਆਪਣੇ ਤੁਹਾਡੇ ਵਰਗੇ ਭੈਣ ਭਰਾ ਨੇ ਸਭ ਨੂੰ ਨਾ ਡੱਬਾ ਡੱਬੇ ਦੇਣ ਮਤਲਬ ਅਤੇ ਬਰਫ਼ੀ ਵਗੈਰਾ ਦੇ ਮੈਂ ਇਕੱਠੇ ਹੀ ਬਣਾਵਾ ਦੇਣ- ਪੰਜਾਬ 'ਚ ਨਾ ਮੇਰੇ ਹੈਗੇ ਨੇ ਰਿਲੇਟਿਵਸ ਤੇ ਉਹਨਾਂ ਦੇ ਨਾ ਨਾਲ ਹੀ ਹਲਵਾਈ ਨੇ ਤੇ ਅਸੀਂ ਨਾ ਸ਼ੁਰੂ ਤੋਂ ਹੀ ਅਸੀਂ ਉਹਨਾਂ ਦੀ ਹੀ ਮਿਠਾਈ ਖਾਾਂਦੇ ਆ ਰਹੇ ਹਾਂ ਤੇ ਹੁਣ ਵੀ ਮੈਂ ਉਹਨਾਂ ਨੂੰ ਹੀ ਔਡਰ ਦਿੱਤਾ ਵੀ ਮੈਂ ਕਿਹਾ ਚਲੋ ਮਤਲਬ ਤੁਸੀਂ ਆਪਣੇ ਡੱਬਾ ਡੱਬੇ ਵਗੈਰਾ ਭੇਜ ਦਿਓ ਜਿੰਨੇ ਘੱਟ ਵੱਧ ਉਹਨੂੰ ਦੇਖ ਲਾਂਗੇ- ਤੇ- ਤੁਸੀਂ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਮੈਂ ਥੋੜਾ ਹਾਂ ਮੈਂ ਨਾ ਥੋੜਾ ਬੀ- ਮੈਂ ਨਾ ਘਰ ਆਉਣਾ ਸੀ ਬਟ ਮੈਨੂੰ ਟਾਈਮ ਨੀ ਮਿਲ ਰਿਹਾ ਤੇ ਡੱਬਾ ਮੈਂ ਫਿਰ ਕਿਸੇ ਦੇ ਹੱਥ ਭੇਜ ਦਾਂਗਾ ਮਤਲਬ ਮੇਰੇ ਕਜ਼ਨ ਨਾ ਸਾਰੇ ਲੱਗੇ ਹੀ ਹੋ ਨੇ ਡੱਬੇ ਵੰਡਣ-
ਕੋਈ ਗੱਲ ਨੀ- ਮੈਂ ਆਵਾਂਗੀ ਅੱਛਾ ਮੈਨੂੰ ਸਮਝ ਇੱਕ ਕਾਡ- ਇਹ ਸੰਡੇ ਵੀ ਅਗਲੇ ਸੰਡੇ ਵੇ-
ਨਾ ਡੱਬੇ ਹੁਣੇ ਵੰਡ ਰਹੇ ਪਹਿਲੇ ਹੀ ਕਿਉਂਕ ਫੇਿਰ ਅਸੀਂ ਜਦੋਂ ਹਸੀ ਸੰਡੇ ਨੂੰ ਪਾਠ ਏ ਨਾ ਤੇ ਮੰਗਲਵਾਰ ਸਾਡੀ ਜੰਮੂ ਕਸ਼ਮੀਰ ਦੀ ਟਿਕਟਾਂ ਨੇ ਬੁੱਕ ਨੇ ਅਸੀਂ ਕਸ਼ ਕਸ਼ਮੀਰ ਜਾਣਾ ਘੁੰਮਣ ਹਾਂਜੀ ਤੇ ਇਸ ਕਰਕੇ ਮੈਂ ਪਹਿਲੇ ਹੀ ਡੱਬੇ ਵੰਡ ਰਿਹਾ ਵਾਂ ਕਿਉਂਕਿ ਮੈਂ ਇਹ ਸੋਚਦਾ ਕਿ ਬਾਅਦ ਸਾਡੇ ਕੋਲ ਟਾਈਮ ਨਹੀਂ ਹੋਣਾ। ਮੇਰੇ ਕਜ਼ਨਸ ਨੇ ਕੁਛ ਮੇਰੇ ਫਰੈਂਡਸ ਨੇ ਕੁਛ ਰਿਲੇਟਿਵਸ ਨੇ ਕਲੋਜ ਦੇ ਨੇ ਜਿਹੜੇ ਸਭ ਨੂੰ ਮੈਂ ਆਪਣਾ ਥੋੜੇ-ਥੋੜੇ ਨਾਮ ਲਿਖ ਕੇ ਦਿੱਤੇ ਹੋਏ ਨੇ ਬ ਇੰਨੇ-ਇੰਨੇ ਡੱਬੇ ਇੰਨੇ- ਇੰਨੇ ਬੰਦਿਆਂ ਦੇ ਘਰ ਤੁਹਾਡੀ ਰਿਸਪੋਂਸੀਬਿਲਿਟੀ ਹੈ ਤੁਸੀਂ ਸਭ ਨੂੰ ਪਹੁੰਚਾਉਣੇ ਨੇ। ਮੈਂ ਹੁਣ ਮਤਲਬ ਮੇਰੀ ਜਿਹੜੀ ਸਿਸਟਰ ਹੈ ਨਾ ਉਹ ਆਏਗੀ ਤੁਹਾਡੇ ਕੋਲ ਡੱਬਾ ਦੇਣ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਮਤਲਬ ਮੈਂ ਹੋਰ ਕਿਸੇ ਨੂੰ ਭੇਜਣਾ ਤੁਹਾਡੇ ਕੋਲ ਮੇਰੀ ਸਿਸਟਰ ਜਾਏ ਤੁਹਾਾ ਜ਼ਿਆਦਾ ਬੈਟਰ ਰਹਿੰਦਾ ਕਿਉਂਕਿ ਦੇਖ ਤੁਹਾਡੇ ਭਾਅ ਜੀ ਵੀ ਉਹਨਾਂ ਨੂੰ ਜਾਣਦੇ ਨੇ ਮੈਨੂੰ ਮੇਰੀ ਮੇਰੇ ਕਜ਼ਨ ਜਾਣਗੇ ਥੋੜਾ ਇੰਪਰੈਸ਼ਨ ਨਾ ਅਲੱਗ ਦਾ ਨਾ ਹਾਂਜੀ ਹੋਰ ਸੁਣਾਓ ਹਾਂ ਅੱਜ ਕੀ ਬਣਾਇਆ ਸੀ?
ਮੈਂ ਵੀ ਆਪਣਾ ਫੰਕਸ਼ਨ ਕੀਤਾ ਸੀ ਨਾ ਗੁੜੀਆਂ ਦਾ ਬਰਡੇ ਸੈਲੀਬ੍ਰੇਟ ਕੀਤਾ ਸੀ। ਤੇ ਮੈਂ ਵੀ ਸਭ ਨੂੰ ਮਿਠਾਈ- ਕਾਜੂ ਕਾਜੂ ਕੁਤਲੀਆ ਦੇ ਡੱਬੇ ਵੰਡੇ ਸੀ ਮਤਲਬ ਮੇਨ- ਮੇਨ ਰਿਲੇਟਿਵਸ ਨੂੰ ਜਿਵੇਂ ਇਹਨਾਂ ਦੀ ਭੂਆ ਹੋ ਗਈ, ਇਹਨਾਂ ਦੇ ਚਾਚਾ ਜੀ ਹੋ ਗਏ, ਐਵੇ- ਐਵੇਂ ਦੇਖੋ ਖੁਸ਼ੀ ਹੁੰਦੀ ਏ ਹਟਾ।
ਹਾਂ ਪਤਾ ਕੀ ਗੱਲ ਏ ਤੁਸੀਂ ਸਮਝ ਰਹੇ ਹੋ ਜਦੋਂ ਬੰਦੇ ਨੂੰ ਸ਼ੁਕਰਾਨਾ ਕਰਨਾ ਹੁੰਦਾ ਨਾ ਗੁਰੂ ਸਾਹਿਬ ਦਾ ਤੇ ਬੰਦੇ ਦੇ ਅੰਦਰ ਬੜੀ ਖੁਸ਼ੀ ਹੁੰਦੀ ਜੇ ਹੁਣ ਮੈਨੂੰ ਏ ਦੇਖੋ ਮੈਨੂੰ ਵੀ ਬੜੀ। ਖੁਸ਼ੀ ਸੀ ਕਿ ਚਲੋ ਸਾਡਾ ਕਾਰੋਬਾਰ ਵੀ ਵਧੀਆ ਹੋ ਗਿਆ ਸਾਡਾ ਪਰਿਵਾਰ ਵੀ ਇੱਕ ਹੋ ਗਿਆਵੇ ਹਨਾ ਸਾਡਾ ਮਤਲਬ ਘਰ ਵੀ ਚਲੋ ਬਨ ਹੀ ਗਿਆ ਓਲਮੋਸਟ ਮੈਨੂੰ ਐ ਸੀ ਚਲੋ ਪਾਠ ਕਰਾ ਕੇ ਨਾ ਆਪਣਾ ਤੇ ਆਪਣਾ ਅੱਗੇ ਉਹ ਕਰਦੇ ਜਿਵੇਂ ਮਤਲਬ ਡੱਬੇ ਵਗੈਰਾ ਪਹਿਲੇ ਹਾਂ ਨਹੀਂ ਮੈਂ ਤੁਹਾਨੂੰ ਕਹਿੰਦਾ ਮ ਪੈਣਜੀ ਪਾਠ ਸਿਰਫ ਓਰ ਸਿਰਫ ਅਸੀ ਸ਼ੁਕਰਾਂਨੇ ਦਾ ਪਾਠ ਕਰਾਂਗੇ ਕੋਈ ਵੈਸੇ ਨੀ ਹੈ ਬਰਡੇ ਵਗੈਰਾ ਕੁਛ ਨੀ ਹੈ ਬਸ ਮੈਨੂੰ ਸ ਬਸ ਸੁਖਮਨੀ ਸਾਹਿਬ ਦਾ ਪਾਠ ਹੈਗਾ, ਜੇ ਤਿੰਨ ਤੋਂ ਪੰਜ ਉਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਉੱਥੇ ਹੀ ਛਕਣਾ ਤੁਸੀਂ ਭਾਜੀ ਨੂੰ ਵੀ ਲੈਣਾ ਬਾਕੀ ਤੁਸੀਂ ਆਪਣੇ ਸੱਸ ਸਹਰਾ ਸਭ ਨੂੰ ਤੁਸੀਂ ਲੈ ਫੈਮ ਆਣਾ ਪ੍ਰਸ਼ਾਦਾ ਇੱਥੇ ਹੀ ਖਾਣਾ ਬਾਕੀ ਮੈਂ ਤੁਹਾਨੂੰ ਹੁਣ ਇੱਕ ਹਫ਼ਤਾ ਪਹਿਲੇ ਹੀ ਫੋਨ ਕਰ ਦਿੱਤਾ, ਕਿਉਂਕਿ ਜਿਵੇਂ ਜਿਵੇਂ ਦਿਨ ਘੱਟ ਰਹੇ ਨੇ ਉਵੇਂ ਉਵੇਂ ਮੇਰੇ ਕੋਲ ਟਾਈਮ
ਹਾਂ ਸਹੀ ਕ ਇਹ ਨਾਲੇ ਬੰਦੇ ਬੜੇ ਹੋ ਜਾਂਦੇ ਨੇ
ਸਿਰਫ ਔਰ ਔਰ ਮੈਂ, ਤੁਹਾਡੇ ਲਈ ਦਸ ਮਿੰਟ ਕੱਢੇ ਸੀ ਦਸ ਪੰਦਰਾਂ ਮਿੰਟ ਮੈਂ ਕਿਹਾ ਚੱਲ ਤੁਹਾਨੂੰ ਕਾਲ ਕਰਾਂ ਬਟ ਤੁਹਾਡਾ ਕੋਲ ਹੀ ਆ ਗਿਆ। ਕੋ ਦਿਲੋ ਬੰਦਾ ਕਿਸੇ ਨੂੰ ਯਾਦ ਕਰੇ ਨਾ।
ਹਾਂ ਬਿਲਕੁਲ ਬਿਲਕੁਲ ਬਸ ਬਸ ਮੈਂ ਹੁਣੇ ਕਿਚਨ ਸਾਫ਼ ਕਰਕੇ ਚ ਸ ਬੈਂਤੀ, ਮੈਂ ਕਿਹਾ ਚਲੋ ਫੋਨ ਕਰਾਂ, ਮੈਂ ਨਾਲੇ ਦਸ ਦੇਵਾਂ। ਮੈਨੂੰ ਸੂਟ ਮਿਲ ਗਏ ਸੀ, ਤੁਹਾਡੇ ਪਾਰਸਲ ਹੋ ਗਏ।
ਅੱਛਾ ਅੱਛਾ ਚਲੋ ਸੂਟਾਂ ਨੂੰ ਛੱਡੋ ਪਰੇ ਉਹ ਤੇ ਪਹੁੰਚ ਹੀ ਜਾਣ। ਬਣੇ ਸੀ ਅੱਜ ਨਾ ਸੀ ਉਹ ਬਣਾ ਆਪਣਾ ਦਾਲ ਮੱਖਣੀ ਪਨੀਰ ਬਣਾਇਆ ਨਾਲ ਰਾਈਸ ਬਣਾਏ ਨੇ ਤੇ ਮੇਰੀ ਸਿਸ ਨੇ ਆਣਾ ਵੀ ਮੈਂਨੂੰ ਕਹਿੰਦਾ। ਕੱਲ ਆਣਾ ਸੀ, ਨਾ ਉਹਨੇ ਨੁੰ ਨੋਨ ਐ ਵੇਚੇ ਡੱਬਾ ਦਿੰਦੇ। ਨਾ ਤੇ ਉਹ ਤੁਹਾਨੂੰ ਫਿਰ ਨਾ ਦੇ ਜਾਏਗੀ ਆਪਣਾ ਮੈਂ ਤੁਹਾਡੇ ਲਈ ਰਾਈਸ ਵੀ ਭੇਜਣਾ ਥੋੜੇ ਤੇ ਥੋੜ੍ਹੇ ਆਪਣਾ ਮੈਂ ਤੁਹਾਡੇ ਲਈ ਦਾਲ ਅਤੇ ਪਨੀਰ ਭੇਜ ਰਿਹਾ ਤੁਸੀਂ ਨਾ ਇੰਨੇ ਪਤਾ ਕੀ ਕੋਈ ਗੱਲ ਨੀ ਫੇਰ ਕੀ ਹੋ ਗਿਆ, ਅਸੀਂ ਨਾ ਬਸ ਮੇਰਾ ਥੋੜਾ ਦਿਲ ਤੁਹਾਨੂੰ ਭੇਜਣਾ ਭਾਜੀ ਨੂੰ ਜ਼ਰੂਰ ਖਵਾਉਣਾ ਕਿਉਂਕਿ ਪਨੀਰ ਹੈ ਨਾ ਮੈਂ ਹੀ ਬਣਾਇਆ ਅੱਜ ਗੈਸਟ ਆਏ ਦੇ ਨੇ ਮੈਂ ਪਹਿਲੀ ਵਾਰ ਪਨੀਰ ਬਣਾਇਆ ਪਨੀਰ ਬੜਾ ਮਸਾਲਾ ਨਹੀਂ ਨਹੀਂ ਪਨੀਰ ਬਟਰ ਮਸਾਲਾ ਨਹੀਂ ਨਹੀਂ ਪਨੀਰ ਬ ਮਟਰ ਮਸਾਲਾ ਬਣਾਣਾ ਜੇ ਤੇ ਤੁਸੀਂ ਜਰੂਰ ਖਾਓ, ਖਾਣਾ ਮਤਲਬ ਮੈਂ ਤੁਹਾਨੂੰ ਭੇਜਾ ਹਨਾ।
ਹਾਂ ਜ਼ਰੂਰ ਜ਼ਰੂਰ ਫ ਮੈਂ ਤੁਹਾਡੇ ਕੋਲ ਵੈਸੀ ਵੀ ਪੁੱਛਾਂਗੀ।
ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ ਕੀ ਬਣਾਇਆ ਅੱਜ।
ਬਤ ਸੱਚ ਮੈਂ ਮਲਾਈ ਸੋੜੀ ਸੀ।
ਅੱਛਾ ਮਲਾਈ ਤੜਕੀ ਸੀ ਬਸ ਵੀ ਕਦੀ ਕਦੇ ਤੜਕ ਲੈਂਦੇ ਹਾ ਜਦੋਂ ਕੁਛ ਸਮਝ ਨਾ ਆਏ ਉਦੋਂ ਮਲਾਈ ਤੜਕੇ ਣਾਿਆ
ਜਲਦੀ ਪਾਲਦੀ ਖਾਣੀ ਚਾਹੀਦੀਆਂ ਸਭ ਚੀਜ਼ਾਂ ਖਾੀਆਂ ਚਾਹੀਦੀਆਂ
ਹਾਂ ਉਹੀ ਤੇ ਬਸ ਸਾਰਾ ਵੇਖਣਾ ਪੈਂਦਾ ਜੀ ਭੈਣ ਜੀ
ਹਾਂਜੀ ਹਾਂਜੀ ਹੋਰ ਹਾਂਜੀ ਸਭ ਹੋਰ ਤੁਸੀਂ ਦੱਸੋ ਤੁਹਾਡੇ ਬੱਚੇ ਠੀਕ ਨੇ
ਬਸ ਆਪਭ ਵਧੀਆ ਬੱਚੇ ਠੀਕ ਨੇ ਬੜਾ ਪਰੇਸ਼ਾਨ ਕਰਦੇ ਜੇ ਅੱਜ ਕੱਲ੍ਹ ਤੁਹਾਨੂੰ ਪਤਾ ਗਰਮੀ ਇੰਨੀ ਹੋ
ਛੋਟੀੀਆਂ ਯੁਵਾ ਨੇ ਸਾਡੇ ਤਾਂ ਆਪ ਨਾਨੀ ਕਰ ਰਹੇ ਮੈਂ ਤਾਂ ਕਿ ੱਦਾਂ ਫਿਰ ਲਾਓ ਆਰਾਮ ਨਾਲ ਤੁਹਾਨੂੰ ਲੈਣ ਆਵਾਂਗੀ ਦੋ ਤਨ ਮੈਂ ਕ ਆ ਜਾਾਂਗੀ
ਹਾਂ ਹਾਂਜੀ
ਮੇਰੇ ਕੋਲ ਨੀ ਰਿਹਾ ਜਾਂਦਾ ਹੁਣ ਨੀ ਰਿਹਾ ਜਾਂਦਾ ਫੇਿਰ ਪਿੱਛੋਂ ਰੋਟੀ ਸਬਜ਼ੀ ਦੇਖ ਰ ਆਉਂਦੀ ਹੈ ਹਾਂਜੀੀ ਸਭ ਵਧੀਆ
ਹਾਂਜੀ
ਬਸ ਸੋਚੋ ਅੱਜ ਮੇਰੀ ਵੀ ਮੇਰੀ ਵੀ ਸਿਸਟਰ ਇ ਨੇ ਆਉਣਾ ਦੋ ਦਿ ਬਾਅਦ ਤੇ ਮੈਂ ਕਿਹਾ ਚਲੋ ਹਫ਼ਤਾ ਰਹਿਣ ਯੋ ਤਾ ਰਹਿ ਕੇ ਜਾਾਂਗੇ ਫਿਰ ਮੈਂ ਜਾਵਾਂਗੀ ਪੇਕੇ ਬੱਚੇ ਦੋ ਦਿਨ ਰਹਿਵਾਂਗੀ ਨਾਲ ਬੱਚਿਆਂ ਨੂੰ ਰਹਿਵਾਂਗੇ ਹਾਂ
ਘਰ ਤੁਹਾਡਾ ਜਦੋਂ ਮੈਂ
ਹਾਂਦਾ ਨਹੀਂ ਮ ਮੈਂ ਜ਼ਰੂਰ ਆਵਾਂਗੀ ਤੇ ਬਾਕੀ ਮੈਂ ਕੀ ਕਹਿਣਾ ਸੀ ਤੇ ਮੈਂ ਵੀ ਆਪਣਾ ਪਾਠ ਕਰਾਉਣਾ ਸੀ ਸੋਚਦੀ ਪਈ ਸੀ ਤੇ ਮੈਂ ਤੁਹਾਡੇ ਕੋਲ ਪੁੱਛ ਲਾਂਗੀ ਤੁਸੀਂ ਮਤਲਬ ਕਿੜ ਸੁਸਾਇਟੀ ਲਾਦੀਵਾਈ ਤੁਹਾਡੀ ਲਾਂਗਾ ਮੈਂ
ਹਾਂਜੀ ਾਂਜੀ ਹਾਂਜੀ ਕੋਈ ਨਹੀਂ ਤੁਸੀਂ ਹਾਂਜੀ ਕੋਈ ਨਹੀਂ ਕੋਈ ਨੀ ਹੋਰ ਸੁਣਾਓ ਜੀ
ਪਾਸ ਬੈਠੇ ਰ ਸੀ ਨਹੀਂ ਨਹੀਂ ਉਹ ਇਸ ਟਾਈਮ ਨਾ ਵੋਕ ਤੇ ਕਰਦੇ ਥੋੜੀ ਜਿਹੀ ਨਾ
ਅੱਛਾ ਅੱਛਾ ਮੈਂ ਵੀ ਬਹੁਤ ਕੀ ਕਰਨਾ ਤੁਹਾਨੂੰ ਕਹਿੰਦਾ ਭ ਗੈਸਟ ਆਏਦੇ ਨੇ ਹੁਣ ਵਫ ਸਾਰੇ ਕਜ਼ਨ ਮਿਲ ਕੇ ਨਾ ਜਿਹੜੇ ਗੈਸਟ ਆਏ ਨੇ ਨਾ ਆਪਣਾ ਹੈਗੇ ਨੇ ਤੇ ਦੀ ਵਿ ਫੈਮਲੀ ਰਾਜ ਆਪਾਂ ਡਿਨਰ ਕੀਤਾ ਸੀ ਤੇ ਉਹ ਹੁਣ ਡਿਨਰ ਕਰ ਰਹੇ ਨੇ ਥੱਲੇ ਤੇ ਮੈਂ ਉੱਪਰ ਹਾਂ ਮੈਂ ਥੋੜਾ ਬਿਜ਼ੀ ਸੀ ਤੇ ਤਾਂ ਕਰਕੇ ਚਲ ਤੁਹਾਨੂੰ ਫੋਨ ਕਰਨਾ ਵਾ ਤੇ ਹੁਣ ਉਹ ਨੇ ਆਉਣਾ ਜਿਹੜੇ ਮੇਰੇ ਕਜ਼ਨ ਸੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨੀ ਭੈਣ ਜ ਐਸੀ ਕੋਈ ਗੱਲ ਨੀ ਹੈ ਤੁਸੀਂ ਐਵੇਂ ਨਾ ਕਹੋ ਕੋਈ ਗੱਲ ਨਹੀ ਫਿਰਰਓ ਦੇਖੋ ਆਪਣੇ ਹੀ ਆਪਣੇ ਦੁਕਮ ਆਣਦੇ ਨੇ ਨਾ ਤੁਸੀ ਐਵੇਂ ਨਾ ਕਹੋ ਕੋਈ ਗੱਲ ਨਹੀ
ਹਾਂ ਵੀ ਬਾਕੀ ਮੈਂ ਹੀ ਉਹ ਕਹਿਣਾ ਸੀ ਸੂਟ ਚਲੋ ਠੀਕ ਹੈ ਓਕੇ ਸਤਿ ਸ਼੍ਰੀਕ ਹ
ਹਾਂਜੀ ਹਾਂਜੀ ਹਾਂਜੀ ਠੀਕ ਹੈ ਭੈਣ ਜ
ਸਤਿ ਸ਼੍ਰੀ ਅਕਾਲ ਹਾਂਜੀ ਓਕੇ